ਜੀ।
ਹਾਂਜੀ ਨਮਸਤੇ ਜੀ।
ਤੇ ਜੀ ਕਿਵੇਂ ਹੋ?
ਬਸ ਵਧੀਆ ਤੁਸੀਂ ਸੁਣਾਓ?
ਵਧੀਆ ਜੀ ਵਧੀਆ
ਘਰ ਸਬ, ਮੈਂ ਬਸ ਇੱਥੇ ਘਰ ਦਾ ਹੀ ਥੋੜਾ ਕੰਮ ਕਰਦੀ ਪਈ ਸੀਗੀ। ਤੇ ਫਿਰ ਥੋੜ੍ਹਾ ਬੱਚਿਆਂ ਨੂੰ ਪੜ੍ਹਾਇਆ ਮੈਂ ਕਿਹਾ ਚੱਲ ਹੁਣ, ਤੁਹਾਡੇ ਘਰ ਸਭ ਠੀਕ ਠਾਕ?
ਵਧੀਆ-ਵਧੀਆ ਬੱਚੇ ਕੀ ਸਕੂਲ 'ਚ ਨੇ ਹਜੇ?
ਬੱਚੇ ਮੇਰਾ ਬੇਟਾ ਤੇ ਗ੍ਰੈਜੂਏਸ਼ਨ ਕਰਦਾ ਪਿਆ ਹੈਗਾ। ਬੇਟੀ ਪਲੱਸ ਵਨ 'ਚ ਹੋਈ ਏ। ਅੱਜ ਕੱਲ੍ਹ ਉਹ ਨਹੀਂ ਚਲਿਆ ਈ ਕਾਮਰਸ ਡਿਜੀਟਲ ਮਾਰਕੀਟਿੰਗ
ਜੀ ਹਾਂਜੀ ਹਾਂਜੀ।
ਹਾਂ ਨਵਾਂ ਆਇਆ ਸਬਜੈਕਟ ਜਿਸ ਤਰ ਪਹਿਲੇ ਬੀਕਮ ਹੁੰਦਾ ਸੀਗਾ ਜਾਂ ਬੀਬੀ ਏ ਵ ਹੁਣ ਉਹ ਆ ਗਿਆ ਈ ਕੋਮਰਸ।
ਚੇਂਜ ਹੋਏ ਨੇ ਹੂੰ ਹੁਣ ਸਬਜੈਕਟ
ਹਾਂ ਹੁਣ ਚੇਂਜ ਹੋ ਗਿਆ ਹੁਣ ਸਾਰਾ ਡਿਜੀਟਈਜ਼ ਹੋ ਗਿਆ ਨਾ ਸਾਰਾ ਕੰਮ
ਮੁੰਡਗ ਦਾ
ਹਾਂ ਹਾਂਜੀ ਕੋਲੇਜ ਸਟੂਡੈਂਟ ਹੈਗਾ ਕੰਪਿਊਟਰ ਦਾ ਮਤਲਬ ਜ਼ਿਆਦਾ ਕੰਮ ਕਰਦਾ ਪਿਆ ਕੰਪਿਊਟਰ ਦਾ।
ਅਛਾ ਜੀ।
ਮੈਨੂੰ ਵੀ ਕੁੱਛ ਨਾ ਤੇ ਜੋ ਸਮਝ ਆਵੇ ਕੰਪਿਊਟਰ ਦਾ ਤੇ ਮੈਂ ਉਹਦੇ ਕੋਲ ਹੀ ਪੁੱਛਣੀ ਹਾਂ ਮੈਨੂੰ ਜਰਾ ਦੱਸੀ। ਕੀ ਕਰਨਾ ਉਹ ਕਰਦਾ ਹੈਗਾ।
ਕੰਪਿਊਟਰ ਕੋਰਸਿਸ ਕੀਤਾ ਤਾਂ ਉਹਨਾਂ ਨਾ ਉਹਨੇ
ਹਾਂ ਕਰਦਾ ਵੀ ਪਿਆ ਤੇ ਕੁਛ ਕਰ ਵੀ ਚੁੱਕਾ ਤੇ ਮਤਲਬ ਸਟੱਡੀ ਚੱਲਦੀ ਪਈ ਹੈ ਕੰਪਿਊਟਰ ਦੀ।
ਅੱਛਾ ਮੇਰੀ ਏਜ ਦੇ ਹੀ ਹੋਏ ਬੱਚੇ ਐ।
ਹਾਂਜੀ।
ਮੇਰੀ ਏਜ ਦੇ ਹੀ ਹੈ ਫੇਰ।
ਅੱਛਾ ਤੇ ਤੁਸੀਂ ਕੀ ਕਰਦੇ ਪਏ ਹੋ ਪੜ੍ਹਦੇ ਪਏ ਹੇ ਹਲੇ।
ਜੀ ਮੇਰਾ ਲਾਸਟ ਯੀਅਰ ਹੈ। ਏ ਕੋਲਜ।
ਅੱਛਾ ਗ੍ਰੈਜੂਏਸ਼ਨ ਕੀ ਕਰਦੇ ਕੀ ਪਏ ਓ ਤੁਸੀਂ।
ਬੀਕੋਮ।
ਅੱਛਾ ਬੀਕੋਮ ਲਾਸਟ ਯੀਅਰ ਹਾਂ ਪਹਿਲੇ ਤੇ ਬੀਕੋਮ ਵਗੈਰਾ ਹੀ ਚਲਦੀਆਂ ਸੀ ਪਹਿਲੇ ਇਹਨੇ ਵੀ ਸੋਚਿਆ ਬੀ ਕੌਮ ਲੈਨਾ ਵਾ ਫਿਰ ਕਹਿੰਦਾ ਨਹੀਂ। ਕਿਤਨਾ ਇਹਦੇ ਚ ਅਕਾਊਟਸ ਕਿਸ ਤਰ੍ਹਾਂ ਦਾ ਹੁੰਦਾ ਟਫ ਏ ਕਿ ਐ।
ਅਕਾਊਂਟ ਦੀ ਤਾਂ ਟਫ ਤੇ ਤਾਂ ਲੱਗੇਗਾ ਜਦੋਂ ਬੰਦਾ ਕੋਚਿੰਗ ਨਹੀਂ ਲਏਗਾ ਨਾ। ਕੋਚਿੰਗ ਲਏਗਾ ਫੇਰ ਟੱਫ ਨਹੀਂ ਲੱਗੇਗਾ।
ਨਹੀਂ ਲੱਗੇਗਾ ਹਾ।
ਕਾਊਂਟ ਦੇ ਮੈਥਡ ਆਂਦੇ ਮੈਥਡ ਦਾ ਖੇਲ ਏ ਸਾਰਾ।
ਹਾਂ।
ਮੈਥਡ ਤਾਂ ਆਉਣਗੇ ਜਦੋਂ ਕੋਚਿੰਗ ਹੋਏਗੀ ਵਧੀਆ।
ਹੂੰ ਸਮਝ ਆ ਜਾਏਗਾ ਬਸ ਫਿਰ ਈਜ਼ੀ ਲੱਗਣ ਲੱਗ ਜਾਂਦਾ ਸਭ ਕੁੱਛ ਹੂੰ ਤੇ ਹੋਰ ਤੁਹਾਡੇ ਕਿੰਨੇ ਭੈਣ ਭਰਾ ਓ ਤੁਸੀਂ।
ਮੇਰਾ ਇੱਕ ਵੱਡਾ ਭਰਾ ਇੱਕ ਵੱਡੀ ਭੈਣ।
ਅੱਛਾ ਉਹ ਪੜ ਚੁੱਕੇ ਕੀ ਪੜ੍ਹਦੇ ਪਏ ਅਲੇ।
ਉਹ ਤੇ ਮੇਰਾ ਭਰਾ ਟਵੰਟੀ ਏਟ ਹੋਏਗਾ ਉਹਦਾ ਮੈਰਿਜ ਹੋਈ ਪਈ ਦੀ ਏ।
ਅੱਛਾ ਤੇ ਸਿਸਟਰ ਤੁਹਾਡੀ ਭੈਣ।
ਉਹ ਮੇਰੇ ਤੋਂ ਇੱਕ ਕੁ ਸਾਲ ਵੱਡੀ ਹੈ ਜੀ।
ਅੱਛਾ ਹਾਂ ਉਹ ਵੀ ਮਤਲਬ ਪੜ੍ਹਦੀ ਪਈ ਉਹ ਵੀ।
ਉਹਦੀ ਹੋ ਗਈ ਹੈ। ਗ੍ਰੈਜੂਏਸ਼ਨ ਹੋ ਗਈ ਉਹਦੀ ਯਾ ਨਿਊ ਕਰੀ ਜਾਗੇ ਸਟੱਡੀ ਤੇ ਡਿਗਰੀ ਕਰੇਗੀ ਅਗੇ।
ਮਾਸਟਰ ਡਿਗਰੀ ਕਰਨੀ ਹੋਏਗੀ।
ਹਾ ਐਮ ਬੀਏ ਯਾ ਕੋਈ ਵੀ ਬੀਸੀਏ ਕੁਝ ਵੀ ਰੱਖੇਗੀ।
ਹਾਂ। ਅੱਜ ਕੱਲ ਵੈਸੇ ਜਿੰਨੀਆਂ ਮਰਜ਼ੀ ਡਿਗਰੀਆਂ ਲੈ ਲਓ ਨੌਕਰੀਆਂ ਫਿਰ ਵੀ ਜਲਦੀ ਨਹੀਂ ਮਿਲਦੀਆਂ।
ਹਾਂਜੀ-ਹਾਂਜੀ ਆ ਤੇ ਓਹੀ ਕੰਪਟੀਸ਼ਨ ਬਹੁਤ ਹੈ ਨਾ।
ਹੂੰ ਤੇ ਤੁਹਾਡਾ ਤੇ ਬਿਜਨਸ ਵੀ ਹੈ ਨਾ ਮਨੁਫ਼ੈਕਚਰਿੰਗ ਦਾ ਥੋੜਾ ਬਰਤਨਾ ਦਾ।
ਜੀ ਹਾਂ ਜੀ।
ਹਾਂ ਉਹਦੇ ਚ ਵੀ ਤੇ ਬੰਦਾ ਹੱਥ ਚ ਪੈਰ ਮਤਲਬ ਮਾਰੇ ਆ ਨਾ ਉਹ ਵੀ ਤੇ ਅੱਛੇ ਹੋ ਸਕਦੇ ਨੇ।
ਉਹ ਤੇ ਵਧੀਆ ਹੈਗਾ ਉਹ ਤੇ ਤਾਂ ਮਤਲਬ ਕਿ ਐ ਤੇ ਐਵੇ ਥੋੜੀ ਗ੍ਰੈਜੂਏਟ ਹੋਣੀ ਚਾਹੀਦੀ ਆ ਇਸ ਕਰਕੇ
ਹਾਂ ਨਹੀਂ ਉਹ ਤੇ ਸਟੱਡੀ ਤੇ ਮਸਟ ਐ, ਉਨਾ ਤੁਸੀਂ ਅੱਛੀ ਤਰ੍ਹਾਂ ਬਿਜਨਸ ਵੀ ਤੇ ਅੱਗੇ ਵਧਾਓਗੇ। ਮਤਲਬ ਠੀਕ ਹੈ ਪੜ੍ਹਾਈ ਹੈ ਪੜ੍ਹਾਈ ਤੇ ਜ਼ਰੂਰੀ ਹੈ, ਭਾਵੇਂ ਨੌਕਰੀ ਕਰਨੀ ਹੋਈ ਯਾ ਨਾ। ਕਰਨੀ ਹੋਏ, ਬਿਜਨਸ ਵਧਾਉਣ ਲਈ ਵੀ ਤੇ ਪੜ੍ਹਾਈ ਚਾਹੀਦੀ ਹੈ।
ਉਹਦੇ ਵਾਸਤੇ ਤਾਂ ਮਤਲਬ, ਬ ਨੌਲੇਜ ਹੋਣੀ। ਜਿਵੇਂ ਉਸ ਕੰਮ ਦੀ, ਕੰਮ ਹੈਗਾ ਨਾ ਉਹਦੀ ਨੋਲੇਜ ਹੋਣੀ ਚਾਹੀਦੀ। ਉਹਦੇ ਚ ਸਟੱਡੀ ਇੰਨੀ ਮੈਟਰ ਨਹੀਂ ਕਰਦੀ ਨੌਲੇਜ ਮੈਟਰ ਕਰਦੀ।
ਹੂੰ।
ਉਹ ਦੇ ਟਾਈਮ ਦੇਣਾ, ਟਾਈਮ ਦੇ।
ਹਾਂ ਟਾਈਮ ਤੇ ਦੇਣਾ ਹੀ ਪੈਂਦਾ ਹਰ ਕੰਮ ਨੂੰ, ਫਿਰ ਹੀ ਸਮਝ ਆਏਗਾ।
ਹਾਂਜੀ- ਹਾਂਜੀ।
ਐ ਤੇ ਹੈਗਾ। ਤੇ ਜਿੱਥਾਂ ਤੁਹਾਡਾ ਜਿਹੜਾ ਟੂਰ ਕਹਿੰਦੇ ਸਾਊਥ ਵਾਲੀ ਸਾਈਡ, ਕਦੀ ਖੁਦ ਜਾਂਦੇ ਹੋ, ਯਾ
ਨਹੀਂ ਬ੍ਰਦਰਰ ਹੈ, ਲੈ
ਹਾਂ। ਅੱਛਾ, ਠੀਕ ਹੈ। ਬ੍ਰਦਰ ਹਾਂ ਚਲੋ ਹਾਂ, ਬਸ।
ਹ ਨੋਲੇਜ ਹੋਥਾਰ
ਔ ਤਰ ਦਿਆਂ ਹਾਂ। ਉਹ ਤੇ ਹੈ ਜਾਓ ਆਉ, ਜਿਹੜਾ ਜਾਂਦਾ- ਜਾਂਦਾ ਉਹਨੂੰ ਫਿਰ ਜ਼ਿਆਦਾ ਪਤਾ ਚੱਲਦਾ ਹੈਗਾ।
ਗਯਾ ਹੈ, ਮੈਂ ਤੇ ਆਜ ਤਕ ਗਿਆ ਨਹੀ।
ਹੂ ਨਾਲ ਪਿੱਛੇ ਕੋਈ ਹੈ, ਜਿਸ ਤਰ੍ਹਾਂ ਫੈਕਟਰੀ ਵਗੈਰਾ ਵੇਖਣ ਨੂੰ ਵੀ ਤਾਂ ਬੰਦਾ ਚਾਹੀਦਾ ਹੁੰਦਾ ਹੈਗਾ।
ਹੈ, ਔ ਤੇ ਹੈ, ਡੈਡੀ ਜੀ ਆਣਗੇ ਨਾ ਮੇਰੇ।
ਅੱਛਾ, ਠੀਕ ਹੈ, ਹੈਗਾ। ਹੋਰ ਤੁਹਾਡੇ ਮੰਮੀ ਕੀ ਕਰਦੇ ਵ, ਹਾਊਸ ਵਾਇਫ ਹੈ ਜੋਬ ਵਗੈਰਾ।
ਨਹੀਂ -ਨਹੀਂ ਹਾਊਸ ਵਾਈਫ।
ਅੱਛਾ। ਤੇ ਤੁਹਾਡੀ ਭਾਬੀ ਜਿਹੜੀ ਆਈ ਏ।
ਔ, ਮਤਲਬ ਔ ਤੇ ਹੈ ਥੋੜਾ ਬਹੁਤ ਕੰਮ ਹੀ ਵੇਖ ਲੈਂਦੀ ਏ, ਬਿੱਲਿੰਗ ਕਰ ਲੈਂਦੀ ਏ।
ਹਾਂ
ਨਹੀ, ਔ ਸਟੱਡੀ ਕੀਤੀ ਹੋਈ ਐ, ਔ ਬਿਲਿੰਗ ਦਾ ਕੰਮ ਕਰ ਲੈਂਦੀ ਹੈ।
ਉਹ ਤੇ ਹੈ, ਆਪਣੇ ਕੰਮ ਚ' ਚਲੋ ਵਾਧਾ ਵੀ ਹੈ, ਚਲੋ ਬਿੱਲਿੰਗ ਕੁਛ ਕਰ ਲਿੱਤਾ। ਕਦੀ ਕੁਛ, ਕਰ ਲਿੱਤਾ। ਤੇ ਤੁਹਾਡਾ ਕਿਹੜਾ ਉਤੇ ਬੋਰਡ ਕਿਹੜਾ ਰਿਹਾ ਆਈ ਸੀ ਐੱਸ ਸੀ, ਕਿ ਸੀ ਬੀ ਐੱਸ ਈ ਟੈਂਨਥ, ਪਲੱਸ ਟੂ।
ਮੇਰੇ ਸਾਡੇ ਇੱਥੇ ਏਚ, ਬੀ, ਐੱਸ, ਸੀ, ਐ ਨਾ ਹਰਿਆਣਾ 'ਚ।
ਅੱਛਾ। ਹਰਿਆਣਾ ਸਟੇਟ ਬੋਰਡ, ਠੀਕ ਹੈ।
ਹਾਂਜੀ।
ਹਾਂਜੀ। ਉਹ ਵੀ ਹਾਂ। ਉਹ ਪਰ ਹਰਿਆਣਾ ਜਿਆਦਾ ਵੀ ਮਤਲਬ, ਇਫੈਕਟਿਵ ਹੋਣਾ ਬੋਰਡ ਹੈਨਾ। ਹਰਿਆਣਾ ਦਾ।
ਨਹੀਂ- ਨਹੀਂ ਸਟੱਡੀ ਸੇਮ ਹੁੰਦੀ ਹੈ ਸਾਰੀ, ਬਸ ਬੋਰਡ ਹੀ ਅਲੱਗ ਏ।
ਅੱਛਾ!
ਐ ਸੀ ਬੀ, ਐੱਸ ਈ ਔਰ, ਐੱਚ ਬੀ ਐੱਸ ਈ, ਦੇ ਮਤਲਬ ਸੇਮ ਹੁੰਦੇ ਆ ਪੇਪਰ।
ਅੱਛਾ- ਅੱਛਾ -ਅੱਛਾ ਸਿਰਫ ਨਾਮ ਦਾ, ਬੋਰਡ ਦਾ ਹੀ ਫ਼ਰਕ ਹੈ, ਠੀਕ ਹੈ।
ਆਲ ਔਵਰ ਇੰਡੀਆ ਚੱਲਦੀ ਏ, ਡਿਗਰੀ ਜਿੱਥੇ ਮਰਜ਼ੀ ਲੈ।
ਅੱਛਾ। ਮੇਰੀ ਵੀ ਉਹ ਸਕੂਲਿੰਗ ਉੱਥੇ ਹੋਈ ਹੈ ਨਾ, ਹੈ ਤੇ, ਮੇਰਾ ਵੀ ਅਹਿਯੋ ਬੋਡ ਰਿਹਾ ਹੈ। ਪਰ ਹੁਣ ਅੱਗੇ ਮੇਰੇ ਬੱਚੇ ਆਈ ਸੀ ਐਸ ਸੀ, ਬੋਰਡ ਦੇ ਪੜ੍ਹੇ ਹੋਏ ਨੇ।
ਅੱਛਾ ਜੀ, ਅੱਛਾ।
ਹਾਂ। ਕਿਉਂਕਿ ਮੇਰੀ ਵੀ ਤਾਂ ਉੱਥੇ ਈ, ਮੈਂ ਵੀ ਵੈਸੇ ਤਾਂ ਬੇਸਿਕਲੀ ਯਮੁਨਾਾਨਗਰ ਦੀ ਹੈ ਨਾ।
ਹਾਂਜੀ- ਹਾਂਜੀ।
ਤੇ ਸਕੂਲਿੰਗ ਫਿਰ ਥੇ ਦੀ ਬੋਰਡ ਤੇ ਮ ਸਟੇਟ ਬੋਰਡ ਦੀ ਤੇ ਹੋਏ। ਮੈਂ ਤੇ ਉੱਥੇ ਅਸੀਂ ਜਗਾਦਾਰੀ ਹੀ ਨੀ ਆਉਂਦਾ ਸੀ ਸਕੂਲ ਹਿੰਦੂ ਗਰਲਸ ਐਸ ਡੀ ਮੋਡਲ। ਸਕੂਲ ਪਹਿਲੇ ਉੱਥੇ ਸਟਾਰਟਿੰਗ ਚ ਸੀ ਫਿਫਥ ਤੱਕ।
ਮੇਰਾ ਪਬਲਿਕ ਹੈ ਮੋਡਲ।
ਹੈਗਾ। ਇੱਕ ਮੋਡਲ ਵੀ ਹੈਗਾ ਸਾਹਮਣੇ।
ਮੇਰਾ ਪਬਲਿਕ ਵੀ
ਹਾਂ। ਤੇ ਮੈਂ ਉੱਥੇ ਸੀ, ਫਿਰ ਬਾਅਦ ਚੋਂ' ਹੋਰ ਹਿੰਦੂਗਰਲ ਸਕੂਲ, ਫਿਰ ਕੋਾਲਜ ਵੀ। ਉੱਥੇ।
ਇਦੂ ਗਰਲਸ ਕੋਲੇਜ ਵੀ ਆਇਆ।
ਹਾਂਜੀ ਹਾਂਜੀ ਮੇਰੀ ਗ੍ਰੈਜੂਏਸ਼ਨ ਉੱਥੇ ਕੋਾਲਜ ਤੋਂ ਹੋਈ ਹੋਈ ਹੈ ਨਾ।
ਕਾਫੀ ਪੁਰਾਣੇ ਸਕੂਲ ਨੇ ਉਹ ਵੀ।
ਹਾਂ ਹਾਂ ਪੁਰਾਣਾ ਹੈਗਾ ਮੈਨੂੰ ਵੀ ਕੀਤੇ ਹੁਣ ਹੋ ਗਏ ਪੰਦਰਾਂ ਕੁ ਸਾਲ ਤੇ ਹੋ ਗਏ ਪੰਦਰਾਂ।
ਹੁਣ ਤੇ ਮਤਲਬ ਸਕੂਲ ਮਤਲਬ ਇੰਨੀ ਵੈਲਿਊ ਨੀ ਰਹੀ ਨਾ ਹੁਣ ਜ਼ਿਆਦਾ ਵੈਲਊ ਸੀਨੀਅਰ ਦੀ ਹੈ।
ਅੱਛਾ।
ਸੀਨੀਅਰ ਟੋਪ ਤੇ ਚੱਲਦਾ ਪਿਆ ਸੀਨੀਅਰ ਚ ਬਹੁਤ ਬੱਚੇ ਨੇ।
ਅੱਛਾ ਅੱਛਾ ਹਾਂ ਐਸ ਡੀ ਸੀਨੀਅਰ ਸੈਕੰਡਰੀ ਸਕੂਲ ਹੋ।
ਹਾਂਜੀ ਉਹੀ ਹੋ ਇੱਕ ਮੋਤ ਵੀ ਹੈਗਾ ਸੀ।
ਹਮ। ਹਾਂ ਐਸ ਡੀ ਮੋਡਲ ਐਸ ਡੀ ਪਬਲਿਕ ਵੀ ਸੈਂਟ ਥੋਾਮਸ ਵੀ ਉੱਥੇ ਇੱਕ ਸਕੂਲ ਹੈਗਾ ਹੈ।
ਸੰ ਥੋਮਸ ਹੈ ਇੱਕੋ ਸੰਤ ਨੀ ਚਲੇ।
ਹਾਂ ਸੰ ਨਿਸ਼ਲ ਸਿੰਘ ਉਹ ਤਾਂ ਯਮੁਨਾਾਨਗਰ ਚ ਪੈ ਜਾਂਦਾ ਹੈ ਨਾ ਸੈਂਟ ਥੋਮਸ ਜਗਾਾਧਰੀ ਚ ਪੈਂਦਾ ਹੈ ਪ੍ਰੋਪਰ।
ਸੰਤੋਮਸ ਤੇ ਡੰਡੇ ਤੇ ਪੈਂਦਾ ਝੰਡਾ ਹੈਗਾ ਇੱਕ।
ਜਗਾਦਰੀ ਚ ਆ ਜਾਂਦਾ ਨਾ ਉਹ ਏਰੀਆ ਤੇ।
ਜਗਾਧਰੀ ਜਗਾਧਰੀ
ਹਾਂ ਹਾਂ ਹਾਂ ਸਿਵਲ ਲਾਈਨ ਉੱਥੇ। ਆ ਜਾਂਦਾ ਹੈਗਾ ਉਹ ਏਰੀਆ।
ਪਿੰਗ ਡੇਲ ਸਗਾ।
ਹਾਂ ਹਾਂ ਹਾਂ ਉਹ ਵੀ ਸਕੂਲਾਂ ਬਾਅਦ ਚੋਂ ਕਈ ਖੁੱਲਦੇ ਰਹੇ ਹੁਣ ਕਾਫ਼ੀ ਫ਼ਰਕ ਪੈ ਗਿਆ ਯਮੁਨਾਨਕ ਜਗਾਦਰੀ ਚ ਵੀ ਮੇਰੇ ਵਿਆਨ ਵੀ ਹੋ ਗਏ ਨੇ ਵੀਹ ਬਾਈ ਸਾਲ ਹੋ ਗਏ ਨੇ। ਬਹੁਤ ਫ਼ਰਕ ਪੈ ਗਿਆ।
ਹਾਂਜੀ ਹਾਂਜੀ ਤੇ ਕੋਂ ਆਏ ਲਾਸਟ ਟਾਈਮ ਕਦੋਂ ਆਏ?
ਮੈਂ ਤੇ ਹੁਣੇ ਹੀ ਗਈ ਸੀ ਆ ਛੁੱਟੀਆਂ ਚ। ਤੇ ਮੰਮੀ ਪਾਪਾ ਕੋਲ ਆਪਣੇ ਦੋ ਚਾਰ ਦਿਨ ਹੀ ਹੋਈਆਂ ਵਾਪਸ ਆਈਆਂ।
ਅੱਛਾ ਯਥ।
ਹਾਂ ਵੈਸੇ ਬੱਚਿਆਂ ਨੂੰ ਲੈ ਕੇ ਗਈ ਸੀ ਕਿ ਚਲੋ ਨਾਨੀ ਹਾਊਸ ਕਹਿੰਦੇ ਜਾਣਾ।
ਉੱਧਰ ਕੀ ਕਹਿੰਦੇ ਆ।
ਮੋਡਲ ਟਾਊਨ।
ਮੋਡਲ ਮੋਡਲ ਟਾਊਨ ਇੱਕ ਉਹ ਸਕੂਲ ਵੀ ਹੈਗਾ ਕਿਹੜਾ ਹੈਗਾ ਦਿੱਲੀ ਕਿਹੜਾ ਹੈਗਾ ਦਿੱਲੀ।
ਦਿੱਲੀ। ਨਹੀਂ ਮੇਰਾ ਮੈਨੂੰ ਉਹ ਸਕੂਲ ਦਾ ਤਾਂ ਨਹੀਂ ਸਕੂਲ ਵੈਸੇ ਇੱਕ ਹੈਗੇ ਆ ਉੱਥੇ ਵੀ ਪਰ ਉਹ ਮੈਨੂੰ ਉਹਦਾ ਨਾਮ ਨਹੀਂ ਐਗਜੈਕਟ ਯਦ ਮੈਨੂੰ ਉਹ ਪਤਾ ਜਿੱਥੇ ਡੈਂਟਲ ਕਲਜ ਹੈ ਨਾ ਉਹਦੇ ਕੋਲ ਹੀਈ ਗਰਾਊਂਡ ਨਹੀਂ ਹੈਗਾ। ਨਹਿਰੂ ਪਾਰਕ ਦੀ ਬੈਕ ਸਾਈਡ ਤੇ ਵੇ।
ਉਹ ਗ ਦਸਹਿਰਾ ਗਰਾਡੈ ਉਹ ਵੀ
ਨਹੀਂ ਦੁਸਹਿਰਾ ਨ ਜਿੱਥੇ ਉਹ ਡੈਂਟਲ ਕੋਾਲਜ ਹੈਗਾ ਵ ਉੱਥੇ ਵੀ ਤੇ ਗਰਾਂਡ ਹੈਗਾ।
ਹਾਂਜੀ ਹਾਂਜੀ ਦੇ ਪਤਾ।
ਹਾਂ ਦੁਸਹਿਰਾ ਗਰਾਊਂਡ ਥੋੜ੍ਹਾ ਅੱਗੇ ਜਾ ਕੇ ਪੈ ਜਾਂਦਾ ਹੈ ਮਤਲਬ ਸਾਡੇ ਘਰ ਤੋਂ। ਅੱਗੇ ਕਹਿ ਲੋੋ ਜੀ।
ਉਹ ਵੀ ਹੈਗਾ ਗੁਰਦੁਆਰਾ ਨਹਿਰੂ ਪਾਰਕ ਦੀ।
ਹਾਂ ਗੁਰਦੁਆਰਾ ਵੀ ਹੈਗਾ ਉੱਥੇ ਹੂੰ, ਇਹ ਤੇ ਹੁਣ ਮਤਲਬ ਅੱਛਾ ਹੋ ਗਿਆਮ ਯਮੁਨਾਨਗਰ ਤੇ ਬਹੁਤ ਮੈਂ ਦੇਖਿਆ ਫ਼ਰਕ ਪੈ ਗਿਆ।
ਸਾਹਿਬ ਦੀ ਦੁਆਰੇ ਈ ਨੀ।
ਨਹੀਂ ਗਏ ਜਾਣ ਦਾ ਸੀਗਾ ਮਨ ਇਸ ਵਾਰ। ਪਰ ਜਾ ਨੀ ਪਾਏ ਮੇਰਾ ਭਤੀਜਾ ਕਹਿੰਦਾ ਪਿਆ ਸੀਗਾ ਲੈ ਕੇ ਜਾਣਾ। ਪਰ ਉਹ ਗਰਮੀ ਐਡੀ ਜਾਣ ਦਾ ਹੀ ਨਾ ਦਿਲ ਕਰੇ।
ਨਹੀਂ, ਸੰਡੇ ਸ਼ਾਮੀ ਜਾਏ ਕਰੋ ਨਾ ਸ਼ਾਮੀ ਬਹੁਤ
ਅੱਛ, ਅੱਛਾ, ਸੰਡੇ ਨੂੰ ਸ਼ਾਮੀ ਹਾਂ ਉਹ ਬੱਚੇ ਉਹ ਸਵੇਰੇ ਕਹਿੰਦੇ ਪਏ ਸੀ ਜਾਣ ਨੂੰ ਫਿਰ ਇੱਕ ਉਠਦੇ ਵੀ ਬੜੇ ਲੇਟ ਹਾਂ ਧੁੱਪ ਇਨੀ
ਧੁੱਪ ਚ ਨੀ ਧੁੱਪ ਚ ਕੌਣ ਜਾਣੀ
ਹਾਂ ਉਹ- ਹਾਂ, ਉਹ ਫਿਰ ਮਨ ਹੀ ਨਹੀਂ ਕੀਤਾ ਫਿਰ ਸ਼ਾਮੀ ਵੀ ਬੱਚੇ ਇਕਠੇ ਬਹਿ ਜਾਣ ਕਦੀ ਇਧਰ ਘੁੰਮ ਕਦੀ ਉਧਰ ਛੁੱਟੀਆਂ 'ਚ ਇਕੱਠੇ ਹੋਏ ਹੁੰਦੇ ਨੇ ਫਿਰ ਉਹਨਾ ਨੂੰ ਇਨਾ ਧਿਆਨ ਹੀ ਨਹੀ। ਫਿਰ ਅਸੀਂ ਨੀ ਕਿਹਾ ਬਈ ਜਾਣਾ ਹੈਗਾ।
ਹਾਂਜੀ ਹਾਂ, ਉਹ ਮੋਡਲ ਟਾਊਨ ਦੇ ਬਹੁਤ ਫੇਮਸ ਏ।
ਹਾਂ, ਮੋਡਲ ਟਾ ਉਥੇ ਸ਼ੋਪਸ ਵਗੈਰਾ ਗਏ ਉਥੇ ਹੁਣ ਕਾਫੀ ਅੱਛੀ ਅੱਛੀਆਂ ਸ਼ੋਪਸ ਖੁਲ ਗਈਆਂ।
ਉਥੇ ਓ ਵੀ ਆ ਯੂਐਸ ਪੋਲੋ ਦਾ ਸ਼ੋਅਰੂਮ ਵੀ ਆ ਗਿਆ ਏ।
ਹਾਂ, ਸ਼ੋਅਰੂਮ ਤੇ ਕਈ ਖੁਲ ਗਏ ਮੈ ਵੇਖਿਆ ਉਥੇ ਹੁਣ।
ਹਾਂ, ਸਾਰੇ ਆ ਗ ਐਡੀਡਾਸ, ਪਿਓਮਾ ਸਾਰੇ ਆ ਗਏ ਨੇ
ਹੂੰ ਹੂੰ,
ਚਲੋ ਅਗਲੀ ਕੋਲ ਚ ਕਰਨੇ ਗੱਲ
ਹਾਂ, ਹਾਂਜੀ ਚਲੋ ਫਿਰ ਠੀਕ ਐ ਮਿਲੇ ਆ ਬਾਅਦ 'ਚ ਓਕੇ।